ਸਤਿ ਸ੍ਰੀ ਅਕਾਲ ਜੀ ਬਸ ਵਧੀਆ ਹ
ਵਧੀਆ ਲੱਗਿਆ ਸੀ ਹੋਰ ਕੀ ਕਰ ਸੀ
ਕੁਛ ਨੀ ਮੈਂ ਸੁਣ ਰੋਟੀ ਰੋਟੀ ਖਾ ਕੇਟੇ ਹ ਬਣ ਤਿਆ ਹੈ। ਤੋਨ
ਅੱਛਾ ਹੋਰ
ਬਸ ਹੋਰ ਲੱਗੇਿਆ ਦਸੀ
ਮੈਨੂੰ ਮੈਨੂੰ ਤੁਹਾਡੇ ਨਾਲ ਕੰਮ ਤੁ ਮੈਂ ਕਿਹਾ ਚਲੋ ਪੁੱਛ ਲ ਕਿਤੇੇ ਸੋਨਾ ਗਏ ਹੋਨੂੰ
ਅਲੱਗ ਹੈ ਟਾਈਮ ਸਟੋਰ
ਅੱਛਾ ਅੱਛਾ ਹਾਂ ਮੈਂ ਕਿਹਾ ਡ ਜ ਤੁਸੀਂ ਉਦੋਂ ਮਸ਼ਰੂਮ ਬਣਾਏ ਦੇ ਸੀ
ਹਾਂਜੀ
ਬੜੇ ਸੁਵਾਦ ਲੱਗੇ ਸੀ ਅਸੀਂ ਤੁਹਾਡੇ ਘਰ ਆਏ ਇਸ ਦਿਨ ਤੇ ਉਹਦੀ ਰੈਸਪੀ ਦੱਸੋ ਨਾ ਕਿਸ ਤਰ੍ਹਾਂ ਬਣਾਈ ਸੀ ਬੱਚਿਆਂ ਨੂੰ ਅੱਜ ਬਣਾ ਕੇ ਦਵਾਵਾਂਗਾ ਮੈਂ ਵੀ ਮੁਸ਼ਕਿਲ ਤੂੰ ਬਣਾ ਲਵਾਾਂ
ਅੱਛਾ ਸਿਰਫ ਆਪਣੇ ਘਰ ਦੇ ਹੀ ਬਣਾਏ ਆ ਆਪਣੇ ਘਰਦ ਆ ਜੋਗੇ
ਹਾਂ ਬਸ ਆਪਣੇ ਘਰਦਿਆਂ ਵਾਸਤੇ ਹੀ ਨਾ, ਅਸੀਂ ਚਾਰ ਪੰਜ ਜਨੇ ਆਂ, ਨਾ ਚਾਰ ਪੰਜ ਨੇ ਬੱਚੇ ਤੇ ਖਾਣਗੇ ਨੀ ਚਾਰ ਜਣੇ ਆ ਅਸੀਂ ਵੱਡੇ।
ਹਾਂ- ਤੇ ਚਾਰ ਜਾਣੇ ਤੇ, ਦੋ ਪੈਕੇਟ ਮਸ਼ਰੂਮ ਮੰਗਾ ਲਿਆ ਆ ਜੇ।
ਮੰਗਾ ਲਈਏ।
ਹਾਂ
ਅੱਛਾ -ਹਾਂ ਮਸ਼ਰੂਮ ਤੇ ਮਿਲ ਜਾਣਗੇ ਨਾ ਸਾਨੂੰ। ਜਾਂ ਓਨਲਾਈਨ ਮੰਗਾ ਲੀਏ।
ਮੰਗਾ ਲੋ ਕਿਸੇ ਵੀ ਐਪ ਤੋਂ, ਜਿੱਥੇ ਤੁਸੀਂ ਦੁੱ ਦੁੱਧ ਨੀ ਮੰਗਾਂਦੇ। ਸੌਰੀ ਉੱਧਰੋਂ ਦੀ ਮਿਲ- ਜਾਣ ਕੇ ਮੈਂ ਵੀ ਤੁਹਾਡੇ ਕੋਲੋਂ ਦੇਖ- ਪੇਕੇ ਗਈ ਸੀ ਮੈਂ ਵੀ ਫੇਰ ਘਰ ਈ ਮੰਗਾਣ ਲੱਗ ਗਈ ਦੁੱਧ।
ਹਾਂ ਐਪ ਤੋਂ ਈ ਮੰਗਾ ਲਾਂਗੇ।
ਹਾਂ- ਹਾਂ ਓਂਦਰੋ ਈ ਮਿਲ ਜਾਣਗੇ। ਦੋ ਪੈਕੇਟ ਮਸ਼ਰੂਮ ਮੰਗਾ ਲਿਆ ਜੇ। ਸਾਠ ਰੁਪਏ ਦਾ ਇਕ ਪੈਕਟ ਆਏਗਾ ਸ਼ੈਦ। ਤੇ ਦੋ ਮੰਗਾ ਲੋੋ। ਹਾਂ ਤੇ ਉਹਨੂੰ ਚੰਗੀ ਤਰ੍ਹਾਂ, ਹਾਂ ਤੇ ਸਹੀ ਗੱਲ ਏ। ਚੰਗੀ ਚੀਜ਼ ਖਾਣੀ ਤੇ ਫੇਰ- ਪੈਸੇ ਨੀ ਦੇਖੀ ਦਾ।
ਹੋਟਲਾਂ ਵਿੱਚ ਵੀ ਤੇ ਜਾ ਕੇ ਖਾਈ ਦੇ ਈ ਨਹੀਂ ਇਨੇ ਮਹਿੰਗੇ- ਏਦੋ ਵਧੀਆ ਤਾਂ ਚਲੋ ਬਈ ਘਾਰ ਆਪਣੇ ਬਣਾਈ। ਯੈੱਸ
ਹੂੰ-ਦੋ ਪੈਕੇਟ ਮੰਗਾਲੋ ਚੰਗੀ ਤਰ੍ਹਾਂ ਇਹਨਾਂ ਨੂੰ ਵਾਸ਼ ਕਰਲੋ।
ਅੱਛ
ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਜੇ ਵੱਡੇ ਵੱਡੇ ਪੀਸ ਨੇ। ਮਸ਼ਰੂਮ ਵੱਡਾ ਪੀਸ ਏ ਤੇ ਉਹਨਾਂ ਦੇ ਚਾਰ ਚਾਰ ਟੋਟੇ ਕਰ ਲੋ। ਜੇ ਛੋਟਾ ਹੈ ਤੇ, ਦੋ ਦੋ। ਕਰ ਲੋ ਇਕਲੇ ਅੱਛੀ ਤਰ੍ਹਾਂ ਵਾਸ਼ ਕਰਕੇ ਨਾ ਦੋ ਪਾਣੀ ਧੋ ਲਿਆ ਜਿਆ। ਕਿਉਂਕਿ ਉਨਾਂ ਦੇ ਕੋਈ ਮਿੱਟੀ ਜੀ ਲੱਗੀ ਹੁੰਦੀ ਏ। ਉਹ- ਘਾਸ ਵਾਲੀ- ਤੇ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰਕੇ ਉਹਦੇ ਚਾਰ ਚਾਰ ਪੀਸ ਕਰ ਲੈਣਾ ਤੇ ਫੇਰ ਇੱਕ ਪੈਨ- ਕੜਾਈ ਚ ਨਾ ਇੱਕ ਚਮਚ ਘਿਓ ਜਾਂ ਮੱਖਣ ਪਾ ਕੇ ਸਾਰੇ ਕੱਟੇ ਦੇ ਮਛ ਪਾ ਦਿਆ ਜੇ ਜਾਨੂੰ ਸ਼ੇਕ ਲਗਾਵਾਹ ਦਿਆ ਜੇ ਤੇ ਉਹ ਪਾਣੀ ਛੋੜ ਜਾਣ ਬਹੁਤ ਪਾਣੀ ਹੈਗਾ ਤੇ ਉਹ ਪਾਣੀ ਨੂੰ ਥੋੜ੍ਹਾ ਸੁੱਕਣ ਦਿਆ ਜੇ, ਪਾਣੀ ਹਲਕਾ ਜਿਹਾ ਛੋੜ ਦੇ ਹਲਕਾ ਜਿਹਾ ਰਿਹ ਜੇ ਨਾ ਜਦੋ ਜਰਾ ਰੱਸ ਜਿਪਸਾ ਰਿਹ ਜੇ ਉਹ ਫਲੇਵਰ ਹੋਏਗਾ, ਉਹ ਪਾਣੀ ਚ ਮਸ਼ਰੂਮ ਦਾ ਬਸ ਓਨਾ ਛੋੜ ਦੇਨਾ ਤੇ ਗੈਸ ਬੰਦ ਕਰ ਦੇਣਾ ਫਿਰ ਅਸੀਂ ਤੜਕੇ ਦੀ ਤਿਆਰੀ ਕਰ ਲੈਣੀ
ਤੇ ਮਸ਼ਰੂਮ ਪਾਣੀ ਛੋੜ ਦਿੰਦੇ ਨੇ ਭੁੰਦਿਆਂ ਦੇ ਜਿਸਲੇ
ਤੇ ਉਹ ਬੜਾ ਜਿਆਦਾ ਪਾਣੀ ਛੋੜ ਦਿੰਦੇ। ਪਾਣੀ ਸੁਕਾਣਾ ਹੈ ਇੰਨਾ ਸੁਕਾ ਲੈ ਨਾ ਥੋੜਾ ਕੁ ਸੁਕਾਲੈਣਾ ਥੋੜਾ ਰੱਖ ਦੇਣਾ ਫਲੇਵਰ ਵਾਸਤੇ ਪਾਣੀ ਤੇ ਮਸ਼ਰੂਮ ਦਾ ਫਲੇਵਰ ਉਹ ਤੇ ਹਾਂ ਬੜੇ ਜਰਾ ਜਰਾ ਜਾਂਦਾ ਨੇ
ਅੱਛਾ ਅਛਾ ਫੇਰ
ਫੇਰ ਉਹਨਾਂ ਦੇ ਤੜਕੇ ਦੀ ਤਿਆਰੀ ਕਰਨਾ ਦੋ ਪੈਕਟ ਮਸ਼ਰੂਮ ਅਤੇ ਦੋ ਪਿਆਜ ਲੈ ਲੈਣਾ ਮੀਡੀਅਮ ਸਾਇਜ ਦੇ ਜਿਆਦਾ ਵੱਡੇ ਵੀ ਨਾ ਤੇ ਜਿਆਦਾ ਛੋਟੇ ਵੀ ਨਾ ਹੋਣ ਤੇ ਪੰਜ ਤੇ ਕਲੀਆਂ ਲੱਸਣ ਦੀਆ ਲੇ ਲੈਣਾ ਤੇ ਲੱਸਣ ਦੋਨਾਂ ਚੀਜ਼ਾਂ ਨੂੰ ਨਾ ਗ੍ਰੈਂਡ ਕਰ ਲਿਆ ਜੇ ਉਹਦੇ ਚ ਮਿਕਚਰ ਤੇ ਗ੍ਰੈਂਡ ਕਰਨ ਤੋਂ ਬਾਅਦ ਅਹ ਤੇਲ ਗਰਮ ਕਰ ਲ ਜੇ ਜਿਹਦੇ ਸਰੋਂ ਦੇ ਤੇਲ ਚ ਬਣਾਓਗੇ ਨਾ ਤੇ ਜ਼ਿਆਦਾ ਮਜ਼ਾ ਆਏਗਾ ਤੇ ਰਿੀਫਾਈੰਡ ਚ ਨਾ ਬਣਾਣਾ ਸਰ੍ਹੋਂ ਦੇ ਤੇਲ ਚ ਜਾਂ ਫਿਰ ਮੱਖਣ ਚ ਬਣਾ ਲਿਆ ਹ
ਅੱਛਾ ਨਹੀਂ
ਹਾਂ ਹਾਂ ਹਾਂ ਬਸ ਸਰ ਉਹਦੇ ਤੇਲ ਨੂੰ ਥੋੜਾ ਤੇਲ ਸਾੜ ਲਿਆ ਜੇ ਆਪਣਾ ਜਿੰਨਾ ਤੜਕਾ ਉਹਨਾਂ ਤੇਲ ਗਰਮ ਕਰ ਲਿਆ ਜੇ ਤੇ ਉਹ ਗ੍ਰੈਂਡ ਕੀਤੇ ਦੇ ਪਿਆਜ ਔਰ ਲਸਣ ਪਾ ਦੇਣਾ ਚੰਗੀ ਤਰ੍ਹਾਂ ਉਹਨਾਂ ਨੂੰ ਭੁੰਨ ਲਓ ਬਿਲਕੁਲ ਤਰ੍ਹਾਂ ਭੁੰਨ ਲੈਣਾ ਚੰਗੀ ਤਰ੍ਹਾਂ ਫੇਰ ਦੋ ਵੱਡੇ ਵੱਡੇ ਟਮਾਟਰ ਦੋ ਨੀ ਤੇ ਛੋਟੇ ਨੇ ਮੀਡੀਅਮ ਸਾਈਜ਼ ਦੇ ਚਾਰ ਲੈ ਲੈਣਾ ਵੱ
ਹਾਂ ਉਹ ਤੇ ਅਸੀਂ ਆਪਣੇ ਹਿਸਾਬ ਨਾਲ ਦੇਦਾਂਗੇ ਨਾ ਅਦਾਜੇ ਸਬਜ਼ੀਆਂ ਬਣਾਈ ਦੀਆਂ ਹੀ ਨੇ ਇੰਨੀ ਤੇ ਸਾਨੂੰ ਪਤਾ ਚੱਲ ਜਾਂਦਾ
ਉਹ ਪਿਆਜ ਬਰਾਊਨ ਹੋ ਜਾਣ ਤੇ ਨਮਕ ਪਾ ਕੇ ਤੇ ਟਮਾਟਰ ਪਾ ਦੇਣਾ ਟਮਾਟਰ ਨੂੰ ਭੁੱਨ ਲੈਣਾ
ਹਮ ਅੱਛਾ
ਟਮਾਟਰ ਚੰਗੀ ਤਰ੍ਹਾਂ ਵੇ ਲੱਗੇਗਾ ਨਾ ਤੇਲ ਉੱਪਰ ਆ ਗਿਆ ਫੇਰ ਉਹਨਾਂ ਚ ਮਸਾਲੇ ਪਾਇਆ ਜੇ ਹਮ ਉਹ ਅ ਜਿਹੜੇ ਬੇਸੀ ਨਾ ਨਾ ਮਸਾਲੇ ਪਾਨੇ ਹ ਟਮਾਟਰ ਭੁੰਨ ਤੋਂ ਬਾਅਦ ਮਸਾਲੇ ਦੀ ਨਾ ਪੈਸ ਰੱਖਨਾਮਾਂ ਕਿ ਪਾ ਮਸਾਲੇ ਅਸੀਂ ਟਮਾਟਰ ਭੁੰਨਣ ਤੋਂ ਬਾਅਦ ਪਾਣੇ ਅਹ ਨਮਕ ਮਿਰਚ ਹਲਦੀ ਗਦੀ ਮਿਰਚ ਗਰਮ ਮਸਾਲਾ ਹੋਰ ਸਭ ਕੱਠੇ ਪਾ ਕੇ ਇੱਕ ਵਾਰੀ ਭੁੰਨ ਲਿਆ ਜੇ ਤੇ ਗਰਮ ਮਸਲਾ ਓਪਸ਼ਨਲ ਏ ਆਇਆ ਪਾਣਾ ਹੈ ਪਾਣਾ ਨਹੀਂ ਤੇ ਨਾ ਪਾਉਣਾ ਕਿਉਂਕਿ ਗਰਮ ਮਸਾਲੇ ਨਾਲ ਨਾ ਐਹ ਵਾਲੀ ਸਬਜ਼ੀ ਦਾ ਫਲੇਵਰ ਮਾਰਿਆ ਜਾਂਦਾ ਹੈ
ਅੱਛਾ ਇਸ ਤਰ੍ਹਾਂ ਏ ਕਿਉਂਕਿ ਮੇਨ ਤੇ ਆਦਤ ਹੈ ਨਾ ਜ਼ਿਆਦਾ ਤਰ ਗਰਮ ਮਸਾਲੇ ਪਾਂਦੀ ਹਰ ਸਬਜ਼ੀ ਚ ਤਾਂ ਗਰਮ ਮਸਾਲਾ ਪਾ ਦਿੰਨੀ ਹਾਂ ਮੈਂ
ਵੈਸੇ ਮੈਂ ਪਾਓ ਗੇ ਨਾ। ਨਾਲ ਇਹਦਾ ਫਲੇਵਰ ਖਤਮ ਹੋ ਜਾਂਦਾ ਮਸ਼ਰੂਮ ਨਾਲ
ਅੱਛਾ, ਅੱਛਾ ਤੇ ਕਾਲੀ ਮਿਰਚ ਵੀ ਨਈ ਪਾ ਸਕਦੇ ਉੱਤੋ ਦੀ?
ਕਾਲੀ ਮਿਰਚ ਪਾ ਲਿਆ ਜੇ। ਹਾਂ ਉਹ ਪਾ ਲਿਆ ਦਰਦਰੀ ਦਰਦਰੀ। ਪਾਈ ਪਾਦੇਓ ਜੇ। ਤੇ ਹਾਂ ਅ ਮਸਾਲੇ ਪਾ ਕੇ ਭੁੰਨ ਲੈਣਾ ਤੇੲ ਘਰ ਅਗਰ ਮਲਾਈ ਕੱਢਦੇ ਹੋ। ਮਲਾਈ ਓਥੇ ਕਰੀਮ ਮੰਗਵਾਣਾ ਬਾਜ਼ਾਰਾਂ ਦੀ। ਹਾਂ ਤੇ ਦੋ ਵੱਡੇ ਚਮਚ ਮਲਾਈ ਹਾਂ, ਬਸ ਫਰ ਦੋ ਵੱਡੇ ਚਮਚ ਮਲਾਈ ਪਾ ਲੈਣਾ ਇੱਕ। ਚਮਚ ਦਈ ਪਾ ਲੈਣਾ। ਕਿ ਉਹ ਨਾ ਨੂੰ ਚੰਗੀ ਤਰ੍ਹਾਂ ਮਿਕਸ ਹੋ ਜਾਏ ਨਾ ਗਰੇਵੀ। ਫਿਰ ਮਲਾਈ ਹਾ ਤੇ ਫੇਰ ਉਪਰੋਂ ਦੀ ਮਛਰੂਮ ਆਹੋ, ਜਿਹੜੇ ਅਸੀਂ ਫਿਰ ਉਹ ਕਰਕੇ ਅ ਅ ਫਰਾਏ ਕਰਕੇ ਰੱਖਿਆ ਬਸ। ਰ ਹਾਂ ਉਤੋਂ ਦੀ ਮਸ਼ਰੂਮ ਪਾ ਲਿਆ ਜੇ। ਤੇ ਮਸਰੂਮ ਪਾਉਣ ਤੋਂ ਬਾਅਦ ਇੱਕ ਕੱਪ ਪਾਨੀ ਪਾ ਦੇਣਾ। ਹੂੰ
ਅੱਛਾ! ਤੇ ਪਾਣੀ ਤੇ ਥੋੜ੍ਹਾ ਈ ਪਾਣਾ ਹੋਏਗਾ ਨਾ?
ਹਾਂ ਨਹੀਂ, ਨਹੀਂ ਇੱਕ ਕੱਪ ਪਾਨੀ ਪਾ ਦੇਨਾ। ਤੇ ਕੀ ਕਹਿੰਦੇ ਨੇ? ਅ ਭਰ ਕੇ ਕੱਪ ਪਾਨੀ ਪਾ ਦੇਓ ਜੇ। ਤੁਹਾਨੂੰ ਥੋੜੀ ਤਰੀ ਨੀ ਬਣਾਣੀ ਪਰ, ਉਹ ਪਾਣੀ ਸੁਕਾਨਾ ਹੈ ਨਾ ਫਲੇਵਰ ਚ ਅਗਜਰਵ ਕਰਨਾ। ਹਾਂ ਗ੍ਰੇਵੀ ਵਾਲੇ ਪਾਣੀ ਨੂੰ ਥੋੜਾ ਸੁਕਾ ਲੈਣਾ ਕਿੰਨੀ ਕੇ। ਤੁਸੀਂ ਖਾਣੀ ਓਨਾ ਰੱਖਣਾ, ਬਾਕਿ ਪਾਣੀ ਸੁ ਪਾ ਦਿਆ ਜੇ, ਹਾਂ ਬਸ ਉਤੋਂ ਦੀ ਸੁੱਕੀ ਕਸਤੂਰੀ ਮੇਥੀ ਪਾ ਦੋ ਹਰਾ ਧਨੀਆ ਪਾ ਦੋ।
ਅੱਛਾ ਹਾਂ, ਤੇ ਚਲੋ ਅੱਛਾ ਏ। ਉੱਤੇ ਇੱਕ ਚਮਚਾ ਘਿਓ ਪਾ ਸਕ ਸਕਦੇ ਆਂ ਬਈ।
ਹਾਂ, ਉੱਤੋਂ ਦੀ ਘਿਓ ਪਾ ਦੋ ਥੋੜਾ ਜਾ ਜੇੜੇ ਅਸੀਂ ਮਸਾਲੇ ਕਰਦੇ ਰੇਡੀਮੇਡ ਸਾਲੇ ਹੁੰਦੇ ਨਾ ਬਾਰ ਦੇ ਹਾਂ ਤੋੜਾ ਜਾ ਔ ਪਾ ਦੇਣਾ ਹਾਂ ਕਿਉਂਕਿ ਅਸੀਂ ਗਰਮ ਮਸਾਲਾ ਨੀ ਨਾ ਪਾਣਾ, ਤੇ ਰੇਡੀਮੇਡ ਮਸਾਲਾ ਓਦੇ ਨਾਲ ਥੋੜਾ ਸਵਾਦ ਹੁੰਦਾ। ਹਾਂ, ਯਾ ਮੈਗੀ ਮਸਾਲਾ ਵੈਸੇ ਲੋਕੀ ਘੱਟ ਯੂਜ ਕਰਦੇ ਆ ਮੈਗੀ ਮਸ ਮੈਂ ਕਿਸੇ ਵੇਲੇ ਪਾ ਲੈਂਦੀ ਹੁੰਦੀ ਆਂ ਤੇ ਮੈਗੀ ਮਸਾਲਿਆਂ ਦਾਵੀ ਅੱਛਾ ਫਲੇਵਰ ਆਂਦੈ। ਤੇ ਬਾਕੀ ਤੁਹਾਡੀ ਇੱਛਾ ਅਗਰ ਪਾਣੀ ਹੋਏ ਤੇ ਪਾ ਵੀ ਲਿਆ ਜੇ।
ਮੈਂ ਕਦੀ ਕਦੀ ਇਸ ਤਰ੍ਹਾਂ ਕਰਦੀ ਆਂ ਨਾ ਕੋਈ ਸਬਜ਼ੀਆਂ ਬਣਾਣ ਦੇ ਆਨਾ ਕੁੱਛ ਸਬਜ਼ੀਆਂ ਵਧੀਆ ਬਣਾਂਦੇ ਆਂ ਨਾ। ਔਦੇ ਚ ਅਸੀਂ ਇੱਕ ਚਮਚਾ ਓਹ ਪਾ ਦਿੰਣੇ ਆਂ। ਘਿਓ। ਜੇ ਓਦੇ ਨਾਲ ਨਾ ਟੇਸਟ ਦਾ ਥੋੜਾ ਅਲੱਗ ਹੋ ਜਾਂਦ
ਹਾਂ, ਥੋੜਾ ਫਲੇਵਰ ਆ ਹਾਂ ਹਾਂ ਘਿਓਂ ਪਾਲੋ, ਵੈਸੇ ਜੈਦ ਤਰਫੇ ਘਿਓ ਚ ਈ ਬਣਦੇ ਐ ਮਸ਼ਰੂਮ। ਮਤਲਬ ਦੋ ਚਮਚ ਹਾਂ ਜੈਦਾਤਰ ਵੇਖੇਗੇ ਨਾ ਘਿਓ ਚ ਬੰਣਦੀ ਦੋ ਚਮਚ ਘਿਓ ਚ ਮਸ਼ਰੂਮ ਪਾਣਾ। ਹੂੰਦੀ ਬੜੀ ਵਧੀਆ। ਤੇ ਹਾਂ ਅਗਰ ਤੁਸੀਂ ਘਿਓ ਘਿਓ ਚ ਈ ਬਣਾ ਕੇ ਵੇਖਣਾ, ਤਾਂ ਘਿਓ ਦਾ ਸਵਾਦ ਹੀ ਅਲੱਗ ਆਏਗਾ। ਹਾਂ, ਤੇਲ ਚ ਬਣਾਣਾ ਤੁਵੈਨੂੰ ਥੋੜਾ ਅੰਦਾਜ਼ਾ ਆ ਜੇਗਾ ਕੇੜੀ ਜੈਦਾ ਪੈਣੀ ਫੇਰ ਤੋਣ ਦੀ ਰ ਸਵਾਦ ਵੀ ਅਲੱਗ ਆਏਗਾ ਘਿਓ ਦਾ ਸਵਾਦ ਅਲੱਗ ਆਏਗਾ ਤੇਲ ਦਾ ਸਵਾਦ ਅਲੱਗ ਆਏਗਾ। ਹਾਂ, ਇੱਕ ਵਾਰ ਟਰਾਈ ਕਰ ਲਿਆ ਜੇ।
ਹੂੰ। ਮੈਂ ਸੋਚ ਰੀ ਸਾ, ਇੱਕ ਵਾਰੀ ਮਸ਼ਰੂਮ ਔਰ ਮਟਰ ਦੀ ਤਅ ਤਰੀ ਵਾਲੀ ਬਣਾ ਕੇ ਦੇਖ ਕੀ ਸ
ਗਰੇਵੀ ਵਾਲੀ ਬ ਅਸੀਂ ਤੇ ਬਣਾਨੇ ਆ ਬ ਚੇ ਮਟਰ ਮਟਰ ਵੱਖਰੇ ਕਰ ਦਿੰਦੇ ਆ ਮ ਬਨਾਨੀ ਛੋੜ ਦਿ ਤੇ ਉਹ ਵੀ ਐਵੇਂ ਹੀ ਬਣੇਗੀ ਬਸ ਮਟਰ ਤੜਕਾ ਜਦੋਂ ਤੜਕਾ ਭੁੰਨਿਆ ਜਾਏ ਨਾ ਪਹਿਲੇ ਮਟਰ ਪਾਨਾ ਫਿਰ ਮਸ਼ਰੂਮ ਪਾਣਾ ਤੇ ਚਾਰ ਪੰਜ ਰੇਜੇ ਆ
ਐਵੇ ਨਾ ਕਦੀ ਕੋਈ ਮਹਿਮਾਨ ਆਏ ਤੇ ਹੋਣ ਤੇ ਚਲੋ ਕੱਲੇ ਮਸ਼ਰੂਮ ਤੇ ਤੁਸੀਂ ਕਿਹਾ ਸੀ ਘੱਟ ਹੋ ਜਾਂਦੇ ਨੇ ਸੇਕਣ ਨਾਲ ਤੇ ਮੇਰਾ ਇਰਾਦਾ ਹੈ ਕਿ ਬਈ ਚਲੋ ਕਦੀ ਮਹਿਮਾਨ ਆਏ ਹੁੰਦੇ ਵਿੱਚ ਥੋੜ੍ਹਾ ਬੰਦਾ ਮਟਰ ਪ ਪਾ ਲੈਂਦਾ ਐ
ਹਾਂ ਮਟਰ ਪਾ ਲੋੋ ਜਿਵੇਂ ਮਟਰ
ਕੁਆਂਟਿਟੀ ਜ਼ਿਆਦਾ ਹੋ ਜਾਂਦੀ ਹੈ ਹਾਂ ਤੇ ਥੋੜ੍ਹਾ ਅੱਛਾ ਲੱਗਦਾ ਐ ਹਾਂ ਤਾਂ ਕਰਕੇ ਤੇ ਮਸ਼ਰੂਮ ਵਾਲੇ ਚੌਲ ਵੀ ਹੂੰਦੇ ਹੋਣਗੇ ਨਾ
ਹਾਂ ਮਸ਼ਰੂਮ ਵਾਲੀ ਬੀਰਿਆਨੀ ਜਿਵੇਂ ਸ ਬਰਿਆਨੀ ਚ ਪੈਂਦੇ ਆ ਮਸ਼ਰੂਮ ਔਰ ਪੁਲਾਓ ਬਣਾ ਲੋ ਪੁਲਾਓ ਚ ਵੀ ਪੈ ਜਾਂਦੇ ਨੇ ਹਮ ਉਹ ਵੀ ਬਹੁਤ ਸਵਾਦ ਬਣ
ਪੁਲਾਓ ਜਿਸ ਇਸ ਤਰ੍ਹਾਂ ਆਪਣੇ ਲੋਕੀ ਬਣਾਉਂਦੇ ਆ ਇਸ ਤਰ੍ਹਾਂ ਹੀ ਪਲਾਓ ਬਣਾ ਲਓ ਹਾਂ ਤੇ ਉਹਦੇ ਚ ਜੇ ਮਸ਼ਰੂ ਓਮ ਪਾਣੀ ਹੁੰਦੇ ਇਜੇ ਕ
ਨਾ ਨਾ ਉਹਦੇ ਤੇ ਡਾਇਰੈਕਟ ਪਾ ਦੋ ਜਿਵੇਂ ਅਸੀਂ ਪਿਆਜ ਪੁੁਲਾਓ ਚ ਪਿ ਤੁਸੀ ਐਵੇਂ ਹੀ ਪਾਲੋ ਉਹਦੇ ਚ ਤੇ ਤੜਕਾ ਲਾ ਲੋ ਬਸ ਇਨਾ ਹੀ ਹੁੰਦਾ ਹੈ ਹਾਂ ਚਲੋ ਫੇਰ
ਹਮ ਹਾਂ ਕੋਈ ਗੱਲ ਨਹੀਂ ਹਨਾ ਤੇ ਚਲੋ ਠੀਕ ਏ ਹਨ ਹੋਰ ਸਭ ਸਹੀ ਹੈ ਵਧੀਆ ਕਰ ਚ ਹਾਂ ਹਾਂ ਚਲੋ ਹਾਂਜੀ ਸਤਿ ਸ਼੍ਰੀ ਕਾਲ ਹਾਂ ਓਕੇ ਹਾਂਜੀ ਠੀਕ ਹੈ ਅਤੇ